ਹੈਲੋ!
ਹਾਂਜੀ-ਹਾਂਜੀ ਗੁੱਡ ਮੋਰਨਿੰਗ।
ਗੁੱਡ ਮੋਰਨਿੰਗ, ਗੁੱਡ ਆਫਟਰਨੂਨ ਹੋ ਗਈ ਹੈ।
ਗੁੱਡ ਆਫਟਰਨੂਨ ਸੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਚਲੋ ਕੋਈ ਨੀ। ਠੀਕ ਠਾਕ ਜੀ, ਵਧੀਆ ਤੁਸੀਂ ਦੱਸੋ?
ਹੁਣ ਤੇ ਨੀਂਦ ਆਉਣ ਲਗ ਪਈ। ਦੁਪਹਿਰ ਦਾ ਟਾਈਮ ਆ ਨਾ।
ਉਹੀ ਨਾ ਦੁਪਹਿਰ ਦਾ ਹੈ ਟੈਗ ਕਰਕੇ਼ੇ, ਫਿਰ ਉਹ ਨੀਂਦ ਜਦੋਂ ਆਉਂਦੀ ਹੈ ਨਾ ਤੇ ਫਿਰ ਉਹ ਇੱਕਦਮ ਹੀ ਉੱਠ ਸਾਨੂੰ ਜੀਹ ਨੀ ਕਰਦਾ ਬਾਅਦ ਚ।
ਸੁਸਤੀ ਜਿਹੀ ਪੈ ਦੀ ਏ ਸਰੀਰ ਤੇ।
ਪੈ ਜਾਂਦੀ, ਤੇ ਉਹ ਤਾਂ ਹੀ ਫਿਰ ਤੁਹਾਡੇ ਮੂੰਹ ਚੋਂ ਗੁੱਡ ਮੋਰਨਿੰਗ ਨਿਕਲ ਗਿਆ ਨਾ। ਹੂੰ, ਚਲੋ। ਕੋਈ ਗੱਲ ਨੀ ਚਾਹ ਪਾਣੀ ਪੀ ਲੈਣਾ ਹੀ
ਚਾਹ ਫਿਰ ਮੈਂ ਇਕੱਲੀ ਘਰ ਹੁੰਦੀ ਹਾਂ ਤੇ ਮੈਂ ਸੋਚਦੀ ਕਿ ਚੱਲ ਬੱਚੇ ਆ ਜਾਣਗੇ ਤਾਂ ਫਿਰ ਹੀ ਬਣਾਉਂਗੀ
ਹਾਂਜੀ ਹਾਂਜੀ
ਹੂੰ,,,
ਚਲੋ ਕੋਈ ਨੀ ਹੋਰ ਰੋਟੀ ਖਾ ਲਈ ਦੁਪਹਿਰ ਦੀ ਕੇ ਖਾਣੀ ਹਲੇ
ਨਹੀਂ ਹਜੇ ਨਹੀਂ ਰੋਟੀ ਦੀ ਭੁੱਖ ਨਹੀਂ ਆ
ਅੱਛਾ ਜੀ
ਅੱਜ ਲੇਟ ਹੀ ਖਾਧੀ ਦਸ ਕੁ ਵਜੇ
ਆਹ ਉਹ ਜਦੋਂ ਫਰ ਲੇਟ ਖਾਈਏ ਤੇ ਫਿਰ ਭੁੱਖ ਨਹੀਂ ਲੱਗਦੀ ਹੈ ਨਾ ਉਹ ਫਿਰ
ਜਾਣਾ
ਹਾਂਜੀ ਸਾਡੀ ਰੂਟੀਨ ਫਿਰ ਵੱਜੀ ਆ ਨਾ ਮਤਲਬ ਆ ਨੌ ਸਾਢੇ ਨੌ ਸਵੇਰੇ ਖਾ ਲੈਣੀ ਹੈ।
ਹੂੰ,,,
ਫਿਰ ਦੋ ਵਜੇ ਖਾਣੀ ਤੇ ਫਿਰ ਰਾਤ ਨੂੰ ਪੌਣੇ ਕ ਅੱਠ ਅੱਠ ਵਜੇ ਤੱਕ ਬਣਾ ਲੈਣੀ ਰੋਟੀ
ਠੀਕ ਹੈ।
ਹਾਂਜੀ
ਤੁਹਾਨੂੰ ਉਹ ਕਰ ਐਪ ਜਿਹੜੀ ਆਪਣੇ ਆਪਾਂ ਗੱਲ ਕਰਦੇ ਹਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਇਹਦੇ ਨਾਲ ਜੁੜਿਆ
ਉਹਦੇ ਮੈਂ ਪਿਛਲੇ ਮਹੀਨੇ ਮੈਨੂੰ ਪਤਾ ਕਿਸੇ ਤੋਂ ਲੱਗਾ ਸੀ ਤੇ ਉਹ ਤਾਂ ਕਰਕੇ ਪਿਛਲੇ ਮਹੀਨੇ ਵੇ ਹਲੇ ਹੋਈ ਸੀ।
ਇੱਕ ਮਹੀਨਾ ਹੋ ਗਿਆ ਤੁਹਾਨੂੰ
ਹਾਂਜੀ
ਅੱਛਾ ਜਿਹੜੀ ਇਹ ਪੇਮੈਂਟ ਆਉਂਦੀ ਆ ਇਹ ਮਤਲਬ ਆਪਾਂ ਕਿੱਦਾਂ ਇਹ ਕਿੰਨੇ ਕੁ ਦਿਨਾਂ ਬਾਅਦ ਆਉਂਦੀ ਪਹਿਲੀ ਪੇਮੈਂਟ
ਹੈਲੋ
ਹੈਲੋ
ਹਾਂਜੀ ਹਾਂਜੀ
ਮੈਂ ਕਿਹਾ ਪਹੈਲੀ ਪੇਮੈਂਟ ਕਦੋਂ ਤੱਕ ਆਉਂਦੀ ਕਿੰਨੇ ਦਿਨਾਂ ਤੱਕ
ਉਹ ਲੱਗ ਜਾਂਦਾ ਹਫ਼ਤਾ ਵੀ ਲੱਗ ਜਾਂਦਾ ਵਾ ਕਈ ਵਾਰ ਜਿਆਦਾ ਟਾਈਮ ਲੱਗ ਜਾਂਦਾ ਉਹ ਫੇਰ ਹੋ ਜਾਂਦਾ ਨਾ ਫਿਰ ਕਈ ਵਾਰ ਨੈਟਵਰਕ ਪ੍ਰੋਬਲਮ ਹੁੰਦੀ ਹੈ ਨਾ ਇੱਕ ਕਈ ਹੁੰਦਾ ਚੈਕਿੰਗ ਵਾਸਤੇ ਫੇਰ
ਪਰ ਸ਼ੋ ਨੀ ਹੁੰਦਾ ਉਹ ਮਤਲਬ ਪੈਹੇ ਵੈਹੇ ਸਾਰੀਆਂ ਕਾਲਾਂ ਦੇ ਦੇਣਗੇ ਜਿਹੜੇ ਆਪਾ ਕਰਦੇ ਹਾਂ
ਹੋਰ ਸੁਨਾਓ ਤੁਸੀਂ
ਹੋਰ ਵਧੀਆ ਜੇ ਠੀਕ ਠਾਕ ਜੀ
ਠੀਕ ਹੈ ਜੀ
ਹੋਰ ਸ਼ਾਮ ਦਾ ਫੇਰ ਹੁਨ ਖਾਣੇ ਦੀ ਤਿਆਰੀ ਫੇਰ ਕਰਿਓਗੇ ਨਾੁ ਕਿਉਂਕਿ ਦੁਪਹਿਰੇ ਤੇ ਤੁਸੀਂ ਖਾਂਦੇ ਨੀ
ਆਹ ਮੈਂ ਬੱਚਿਆਂ ਨੂੰ ਦੇ ਕਿੰਨਾ ਕੁਣ ਬੱਚੇ ਆਉਣਗੇ ਸਕੂਲ ਤੋਂ
ਹਾਂਜੀ ਹਾਂਜੀ
ਫਿਰ ਆਪਣਾ ਮੈਂ ਜਾਣਾ ਆਪਣਾ ਡਾਕ ਕੋਲ ਦੰਦਾ ਡਾਕਟਰ ਕੋਲ ਜਾਣਾ ਅੱਜ ਦੰਦਾਂ ਦੀ ਬਹੋਤ ਪ੍ਰੋਬਲਮ ਹੋਣ ਡਹੀ ਆ
ਇਹ ਪਤਾ ਨੀ ਕੀ ਗੱਲ ਜੇ ਪਾਣੀ ਪੂਣੀ ਦਾ ਹਿਸਾਬ ਵੀ ਹੋ ਸਕਦਾ ਵਾ
ਇਹ ਇਹੋਹੀ ਹੋ ਗਿਆ ਵਾ ਜਿੱਦਾਂ ਆਪਾਂ ਜਦੋਂ ਖਾਣਾ ਖਾਂਦੇ ਹਾਂ ਨਾ ਰਾਤ ਨੂੰ ਮਨਲੋ ਜਿਦੋਂ ਆਪਾਂ ਰਾਤ ਨੂੰ ਖਾਣਾ ਖਾਂਦੇ ਹ ਅਤੇ ਆਪਾਂ ਬਰੈਸ਼ ਨਹੀਂ ਕਰਦੇ
ਉਹ ਆਉਂਦੇ ਦੋ ਟਾਈਮ ਕਰਨਾ ਜਰੂਰੀ ਆ
ਜਿਹੜਾ ਉਹ ਖਾਣਾ ਆਪਣੇ ਦੰਦਾਂ 'ਚ ਫਸਿਆ ਰਹਿੰਦਾ ਵਾ ਉਹ ਇਨਫੈਕਸ਼ਨ ਕਰ ਦਾ ਵ ਸਾਰੀ ਰਾਤ ਤੇ ਸਵੇਰੇ ਉੱਠ ਕੇ ਆਪਾਂ ਬਰਸ਼ ਕਰਦੇ ਹਾਂ ਉਹ ਸਵੇਰੇ ਉੱਠ ਕੇ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਰਾਤ ਖਾਣਾ ਖਾ ਕੇ ਸਾਉਣ ਤੋਂ ਪਹਿਲਾਂ ਬਰੈਸ਼ ਕਰਨਾ ਚਾਹੀਦਾ
ਉਹੀ ਨਾ ਤਾਂਹੀ ਤੇ ਟੀਵੀ ਚ ਡਾਕਟਰ ਵਾਰ ਵਾਰ ਦੱਸ
ਇਹ ਪੈਂਦੇ ਆ ਬੱਚਿਆਂ ਨੂੰ ਵੀ ਆਪਣੇ ਮੋਬਾਈਲ ਨੂੰ ਹੱਥ ਨਾ ਪਾਈਏ ਮੈਂ ਵੀ ਕਹਿਨੀ ਬੱਚਿਆਂ ਨੂੰ। ਕਿ ਰਾਤ ਨੂੰ ਬਰਸ਼ ਕਰੋ ਜੇ ਨਹੀਂ ਵੀ ਕਰਨਾ ਤਾਂ ਚੂਲੀ ਜ਼ਰੂਰ ਕਰੋ ਤੁਹਾਡੇ ਦੰਦ ਬਚੇ ਰਹਿਣਗੇ।
ਉਹੀ ਨਾ ਅਸੀਂ ਸਮਝਦੇ ਹਾਂ ਕਿ ਅਸੀਂ ਜਿੱਦਾਂ ਘਰ ਵਗੈਰਾ ਸ਼ਿਫਟ ਹੋਏ ਆ ਮਤਲਬ ਹੋਰ ਕਿੱਤੇ ਗਏ ਹਾਂ। ਤੇ ਤਾਂ ਕਰਕੇ ਪਾਣੀ ਪੂਣੀ ਦੀ ਪ੍ਰੋਬਲਮ ਹੋ ਗਈ ਮਤਲਬ ਦੰਦ ਹੀ ਖਰਾਬ ਹੋਈ ਜਾ ਰਿਹੇ ਸਾਰੇ।
ਨਹੀਂ ਪਾਣੀ ਦੇ ਚਲੋ ਆਰੋ ਵਗੈਰਾ ਲੱਗੇ ਹੁੰਦੇ ਹਰ ਇੱਕ ਥਾਂ ਤੇ।
ਹਮ ਆਹੋ ਵੀ ਆਪਾਂ ਬਰਸ਼ ਜਿਹੜਾ ਇੱਕ ਟਾਈਮ ਕਰਦੇ ਹਨਾ ਦੋ ਟਾਈਮ ਚਾਹੀਦਾ ਕਰਨਾ।
ਕਰਨਾ ਚਾਹੀਦਾ ਦੋਂ ਆਪਾਂ ਰਾਤ ਨੂੰ ਖਾਣਾ ਖਾਂਦੇ ਹਾਂ ਤੇ ਬਾਅਦ ਵਿੱਚ ਆਪ ਆਪਾਂ ਨੂੰ ਸਵੇਰੇ ਵਾਲਾ ਖਾਣਾ ਖਾ ਕੇ ਫਿਰ ਬਾਅਦ 'ਚ ਕਰਨਾ ਚਾਹੀਦੈ। ਸਵੇਰੇ ਜਿਹੜਾ ਆਪਾਂ ਉੱਠ ਕੇ ਕਰਦੇ ਹਾਂ ਉਹਦਾ ਤਾਂ ਕੋਈ ਫਾਇਦਾ ਨਹੀਂ। ਸਵੇਰੇ ਉੱਠ ਕੇ ਖਾਣਾ ਖਾਓ ਪਹਿਲਾਂ ਉਹ ਤੋਂ ਬਾਅਦ ਬਰਸ਼ ਕਰੋ। ਹਾਂ ਤੇ ਉਹ ਮਤਲਬ ਜਦੋਂ ਵੀ ਆਪਾਂ ਖਾਣਾ ਖਾਂਦੇ ਹਾਂ ਦੰਦ ਸਾਫ਼ ਕਰੋ, ਭਾਵੇਂ ਚੂਲੀ ਕਰੋ, ਭਾਵੇਂ ਕੁਰਲੀ ਕਰਕੇ ਕੇਸ ਦੀ ਜਾਂ ਬਰੈਸ਼ ਵਗੈਰਾ ਕਰਦੇ।
ਹੁਣ ਵੀ ਉਹੀ ਜਿਹੜਾ ਮਤਲਬ ਸਬਜ਼ੀ ਰੋਟੀ ਜਿਹੜੀ ਫਸਦੀ ਹੁੰਦੀ ਏ ਆਪਣੇ ਦੰਦਾਂ ਚ ਉਹ ਨਿਕਲ ਜਾਂਦੀ ਐ ਇਹਦੇ ਨਾਲ।
ਉਹ ਨਿਕਲ ਜਾਂਦੀ ਆ ਤੇ ਜਦੋਂ ਆਪਾਂ ਵੀ ਫਸੀ ਰਹਿਣ ਦਿੰਦੇਆ ਘੰਟਿਆਂ ਤੱਕ ਉਹ ਫਿਰ ਇਨਫੈਕਸ਼ਨ ਹੋ ਜਾਂਦੀ ਐ।
ਹੂੰ ਹੂੰ।
ਹੌਲੀ -ਹੌਲੀ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ।
ਉਹ ਕਹਿੰਦੇ ਉਹ ਜਿਹੜਾ ਮਾਊਥ ਵਾਸ਼ ਜਿਹਾ ਨੀ ਹੁੰਦਾ?
ਹਾਂ ਹਾਂ।
ਉਹ ਵੀ ਆਦੇ ਜਰੂਰ ਕਰਨਾ ਚਾਹੀਦਾ ਮਤਲਬ ਲਿਕਵਡ ਜ ਜਿਹੜਾ ਹੁੰਦਾ ਵਾ
ਆਹੋ ਮੇਰੀ ਬੇਟੀ ਤੇ ਦੰਦਾ ਤੇ ਬ੍ਰੈਸਿਸ ਜੀ ਪਈਆਂ ਸੀ ਤੇ ਉਹਨਾਂ ਡਾਕਟਰਾਂ ਨੇ ਦਿੱਤੀ ਸੀ ਉਹ ਮਾਊਥਵਾਸ਼ ਦੀ ਸ਼ੀਸ਼ੀ।
ਵੀ ਔਦੇ ਨਾਲ ਜਿਹੜੇ ਮਸੂੜੇ -ਮਸਾੜੇ ਹੈਗੇ ਦਾਂ ਗੰਦਗੀ ਜੰਮੀ ਹੋਵੇ ਆਪਣੇ ਮੂੰਹ ਚ ਉਹ ਸਮੈਲ ਆਉਂਦੀ ਉਹਦੇ ਨਾਲ ਨੀ ਆਉਂਦੀ ਫਿਰ।
ਅੱਛਾ ਤੇ ਉਹ ਦਿੱਤਾ ਤੇ ਉਹ ਓਦਾਂ ਹੀ ਪਿਆ ਉਹਨੂੰ ਉਹ ਕਰਦੀ ਨੀ ਏ ਇੱਕ- ਦੋ ਵਾਰ ਕੀਤਾ ਤੇ ਬਸ
ਸਗੋਂ ਦਿਆ ਕਰੋ ਗੇ? ਤੀ ਨੂੰ ਕਿਉਂਕਿ ਉਹ ਫਿਰ ਐਕਸਪਾਇਰ ਹੋਜੂਗਾ ਤੇ ਫਿਰ ਫਾਇਦਾ ਨੀ ਜਾਂ ਤੁਸੀਂ ਕਰ ਲਿਆ ਕਰੋ ਆਪੇ।
ਆਹੋ ਮੈਂ ਵੀ ਸੋਚਣ ਡੀਆ ਮੈਂ ਹੀ ਕਰ ਲਿਆ ਕਰਨਾ ਕਿਉਂਕਿ ਉਹ ਤਾਂ ਵਧੀਆ ਏਦੇ ਨਾਲੋ ਦੱਸ ਸਮੈੱਲ ਵਗੈਰਾ ਨੀ ਮੂੰਹ ਚੋ ਆਉਂਦੀ।
ਹਾਂਜੀ ਹਾਂਜੀ। ਜਿਹੜੇ ਆਪਣੇ ਬੈਕਟੀਰੀਆ
ਰੱਖਦੇ ਉਹਨੂੰ
ਉਹੀ ਮੈਂਮ ਜਿਹੜੇ ਬੈਕਟੀਰੀਆ ਵਗੈਰਾ ਹੁੰਦੇ ਉਹਦਾ ਕਰਕੇ ਫਿਰ ਉਹਦਾ ਨਾਲ ਮਰ ਜਾਂਦੇ ਆ।
ਹਾਂ ਹਾਂ, ਬਿਲ
ਤੇ ਦੰਦਾਂ ਦੀ ਵੀ ਸਫ਼ਾਈ ਹੋ ਜਾਂਦੀ ਨਾਲ ਮੂੰਹ ਦੀ ਹੋ ਜਾਂਦੀ ਐ।
ਹੂੰ
ਹਾਂਜੀ।
ਤੁਸੀਂ ਕਦੇ ਦੰਦ ਪਟਵਾਇਆ ਡਾਕਟਰ ਤੋਂ?
ਹਾਂਜੀ ਹਾਂਜੀ ਮੇਰੇ ਨਾ ਇੱਕ ਉੱਪਰ ਦੰਦ ਹੋ ਗਿਆ ਸੀ, ਜਿਹਨੂੰ ਉਹ ਵੱਡਾ ਆਪਾਂ ਕਹਿ ਦੇਨੇ ਆ
ਜੋਤ ਸਿੱਧਾ- ਸਿੱਧਾ ਉਹਨਾ ਪੁਟਤਾ ਏ।
ਹਾਂਜੀ, ਉਹ ਤੇ ਪੁੱਟ ਲਿਆ ਤੇ ਇੱਕ ਹੁਣ ਮੇਰੀ ਕੀ ਮਤਲਬ ਸਾਰੀ ਦਾੜ ਹੀ ਖਾ ਗਿਆ ਕੀੜਾ, ਤੇ ਉਹ ਥੱਲੇ ਜਿਹੜੀ ਜੜ੍ਹ ਰਹਿ ਗਈ ਆ ਤੇ ਉਹ ਕਈ ਵਾਰ ਜਦੋਂ ਰੋਟੀ ਵਗੈਰਾ ਦੇ ਵਿੱਚ ਫਸ ਜਾਂਦੀ ਤੇ ਬੋਤ ਦਰਦ ਹੁੰਦੀ ਐ। ਤੇ ਉਹ ਬੜੀ ਵਾਰ ਮੈਂ ਕੋਸ਼ਿਸ਼ ਕੀਤੀ ਵੀ ਮੈਂ ਪਟਾ ਦੇਣੀ ਐ।
ਹੋਰ ਡਾਕਟਰ ਕੋਲ ਵੀ ਨੀ ਜਾਇਆ ਜਾਂਦਾ ਮਤਲਬ ਦਰਦ ਦਾ ਕਰਕੇ ਡਰ -ਡਰ ਲੱਗਦਾ, ਵੀ ਕਿੰਨੀ
ਨਈ -ਨਈ ਉਹੀ ਮੈਂ ਪਟਵਾਉਣੀ ਐ, ਉਹੀ ਪਟਵਾਉਣੀ ਆ ਕੋਈ ਨਹੀਂ ਮੈਂ ਤੁਹਾਨੂੰ ਕੱਲ੍ਹ ਨੂੰ ਦੱਸੂੰਗੀ। ਵੈਸੇ ਮੈਨੂੰ ਡਲ ਡਾਕਟਰ ਨੇ ਐਕਸਰਾ ਕੀਤਾ ਸੀ ਤੇ ਉਹਨਾਂ ਕਿਹਾ ਕਿ ਤੁਹਾਡਾ ਕੱਟ ਲੱਗ ਗਏ ਤੇ ਉਹ ਫਿਰ ਪੁੱਟਣੀ ਦੋ -ਤਿੰਨ ਟੈਂਕੇ ਲੱਗਣਗੇ ਨਾਲ।
ਉਹੀ ਨਾ ਉਹ ਤੇ ਇੰਨਾ ਕਿਤੇ ਜਦੋਂ ਰੋਟੀ ਉਹਦੇ ਵਿੱਚ ਚੱਲ ਜਾਂਦੀ ਨਾ ਲੱਗਦੀ ਜਦੋਂ ਜਾ ਕੇ ਬੜਾ ਤੜਫਾਉਂਦੀ ਉਹ ਹਨਾ।
ਤਕਲੀਫ਼ ਨਾਲੋ ਚੰਗਾ ਉਹ ਦੰਦ ਦਾੜ ਦੀ ਜੜ ਜਿਹੜੀ ਨਾ ਕਢਵਾ ਦੋ। ਮੈਂ ਅੱਜ ਜੇ ਬੜਾ ਰਿਸ਼ਕ ਲੈਣਾ ਵੈ ਇਹ ਆਪਾਂ ਨੂੰ ਲੱਗਦਾ ਪਰ ਆਉਂਦੇ ਕਿ ਜਦੋਂ ਉਹਨੇ ਕਰਨਾ ਕੁਛ ਪਤਾ ਨਹੀਂ ਲੱਗਣਾ ਤੇ ਬਾਅਦ ਤਿੰਨ ਚਾਰ ਦਿਨ ਦਵਾਈ ਦੇ ਦੇਣੀ ਆ।
ਉਹੀ ਇੰਜੈਕਸ਼ਨ ਲਾ ਕੇ ਕਰਦੇ ਆ।
ਹਾਂ ਇੰਜੈਕਸ਼ਨ ਲਾਉਣਾ ਤੇ ਬਾਅਦ ਚ ਨੀ ਕੁਛ ਵੀ ਪਤਾ ਲੱਗਣਾ ਤੇ ਬਾਅਦ ਚ ਦਵਾਈ ਦੇ ਦੇਣੀ ਆ। ਤਿੰਨ ਚਾਰ ਦਿਨਾਂ ਚ ਮੂੰਹ ਸਹੀ ਹੋ ਜਾਂਦਾ।
ਹਮ
ਦੋ ਦਾੜ੍ਹਾਂ ਪਟਵਾਉਣੀਆਂ ਮੈਂ ਦੋਵਾਂ‌ ਸੇ ਡਰ ।
ਅੱਛਾ।
ਆਹ ਵੇਖੋ ਹੁਣ ਅੱਜ ਦੋ ਹੀ ਪੁੱਟਦੇ ਕਿ ਇੱਕ ਪੁੱਟਦੇ ਨੇ।
ਹਮ ਹਮ ਉਹੀ ਇੱਕੇ ਵਾਰ ਨੀ ਉਹਨਾਂ ਨੇ ਪੁੱਟਣੀਆਂ ਕਿਉਂਕਿ ਦਾੜਾ ਵਾਂ ਨਾ ਫੇਰ।
ਹਾਂ ਅਕਲਦਾੜਾਂ ਜਿਹੜੀਆਂ ਹੁੰਦੀਆਂ ਨਾ ਲਾਸਟ ਵਾਲੀਆਂ ਉਹ ਨੇ ਦੋਵੇਂ। ਇੱਕ ਉਪਰਲੀ ਖਰਾਬ ਹੋਈ ਹੈ ਤੇ ਇੱਕ ਥੱਲੜੀ ਹੋਈ।
ਹਮ ਹਮ ਮੇਰੇ ਵੀ ਮਤਲਬ ਇੱਕ ਇੱਕ ਸੈਡ ਤੋਂ ਤੇ ਦਾੜ ਆ ਮਤਲਬ। ਖੱਬੀ ਸਾਈਡ ਤੋਂ ਸਾਰੀ ਖਾਧੀ ਪਈ ਥੱਲੇ ਜੜ ਰਹਿ ਗਈ ਤੇ ਦੂਜੇ ਮੇਰੇ ਦੋ ਦੰਦ ਆ ਮਤਲਬ। ਕਾਲੇ ਹੋ ਗਏ ਆ।
ਹਮ
ਉਹ ਉਹਨਾਂ ਨੇ ਕਿਹਾ ਵੀ ਇਹ ਦੰਦ ਤੇ ਅੱਗੇ ਹੈਗੇ ਤੇ ਜਿਹੜੇ ਇਹਨਾਂ ਦੀ ਪਿਛਲੀ ਜੜੇ ਆ ਨਾ ਜਿਹੜੇ ਉਤੋਂ। ਉਹ ਸਾਰੀ ਖਾਧੀ ਗਈ ਹੈ। ਉਹ ਤਾਂ ਨਹੀਂ ਮੈਂ ਪਟਾਉਂਦੀ ਸੀ ਉਹ ਫੇਰ ਬੁਰੇ ਲੱਗਣੇ ਆ ਖਾਲੀ ਜਿ ਜਗ੍ਹਾ।
ਆਹੋ ਇਹ ਤੇ ਗੱਲ ਹੈਗੀ ਪਰ ਉਹ ਹੌਲੀ ਹੌਲੀ ਟੁੱਟ। ਟੁੱਟੀ ਜਣੇ ਜੇ ਥੱਲੇ ਹੀ ਨਹੀਂ ਕੁਛ ਰਿਹਾ‌‌ ਤੇ।
ਤੇ ਨੀ ਨਾ ਮਤਲਬ ਉਤਲੇ ਦੰਦ ਆ ਤੇ ਉਹਨਾਂ ਦੇ। ਜੜ ਹੀ ਨੀ ਹੈਗੀ ਸਾਰੀ ਕੀੜਿਆਂ ਨੇ ਖਾਧੀ ਤੇ ਬਸ ਦੰਦ ਹੀ ਰਹਿ ਗਏ ਆ।
ਹਮਮ
ਬਸ ਹੁਣ ਮਾਸ ਜੇ ਚ ਟਿੱਕੇ ਆ ਨਾ।
ਆਹੋ ਔਖਾ ਆ ਫਿਰ ਟੂਟ‌‌ ਹੀ ਜਾਣੇ ਕਿਸੇ ਦਿਨ।
ਹਾਂਜੀ ਹਾਂਜੀ।
ਚਲੋ ਲਵਾ ਲਿਓ ਦੰਦ ਫਿਰ ਹੋਰ ਕੀ ਕਰਨਾ।
ਹੋਰ ਤੁਸੀਂ ਫਿਰ ਬਣਾਏ ਕੋਫਤੇ ਕਦੀ।
ਹਾਂਜੀ ਕੋਫਤੇ ਬਣਾ ਲਈ ਤੇ ਅਹੀ ਵੀ ਹਾਡੇ ਬੱਚੇ ਵੀ ਨਹੀਂ ਕੱਦੂ ਖਾਂਦੇ।
ਅੱਛਾ।
ਫੇਰ ਕੋਫਤੇ ਬਣਾਈ ਦੇ ਜਦੋਂ ਕੁਛ। ਬਣਾਉਣਾ ਹੋਵੇ ਜਦੋ ਨਾ ਕੁਛ ਹੋਰ ਲੱਭੇ ਨਾ ਤਰਨ ਲਈ। ਫੇਰ ਉਹ ਕੋਫਤੇ ਬਣਾ ਲਈ ਦੇ ਉਹ ਖਾ ਲੈਂਦੇ ਨੇ।
ਆਹੋ ਨਾਲੇ ਪਕੌੜਿਆਂ ਦਾ ਸਵਾਦ ਆ ਜਾਂਦਾ ਹਨਾ, ਪਕੌੜੇ ਸਮਝ ਕੇ ਨਿਆਣੇ ਸਬਜ਼ੀ ਸਵਾਦ ਨਾਲ। ਖਾਂਦੇ ਆ।
ਹਾਂਜੀ।
ਹਮ
ਬੱਚਿਆਂ ਲਈ ਖੁਸ਼ੀ ਲਈ ਵੀ ਕਰਨਾ ਪੈਂਦਾ ਬੱਚੇ ਖਾਂਦੇ ਕੁਛ ਨੀ ਅੱਜ ਕੱਲ।
ਹਾਂਜੀ ਹਾਂਜੀ।
ਸਾਡੇ ਬੱਚੇ ਤਾਂ ਹਜੇ ਛੋਟੇ ਆ, ਤੇ ਅਜੇ ਏਵੀ ਵੀ ਖਾ ਖੂ ਲੈਂਦੇ ਨੇ ਜਦੋ ਦੇਂਦੇ ਕਿ ਨੀ
ਹਾਂਜੀ।
ਮੇਰੇ
ਓਦਾਂ ਈ ਫੇਰ ਵੇਸਨ ਪਾ ਕੇ ਤੇ ਓਨੂੰ ਬਿੱਲੀ ਕੱਸ਼ ਕਰਕੇ ਤੇ ਓਦਾਂ ਈ ਤਾੱਲ ਕੇ ਬਣੋਂਦੇ ਫੇਰ ਤੁਹੀਂ ਵੀ
ਹਾਂਜੀ, ਜਿਸ ਤਰਾਂ ਵੇਸਨ ਘੋਲ ਕੇ ਪਕੌੜੇ ਕਦੂ ਵਿਚ ਪਾ ਲਈਦਾ
ਅੱਛਾ।
ਫੇਰ ਪਕੌੜੇ ਬਣਾ ਲਈਦੇ ਐ ਜਦੋਂ ਪਕੌੜੇ ਬੰਨ ਜਾਂਦੇ ਐ, ਬਾਦ 'ਚ ਤੜਕਾ ਏਦਾਂ ਬਨਾ ਕੇ, ਤੇ ਵਿੱਚ ਤਰੀ ਰਿੰਨ ਕੇ ਜਦੋਂ ਤਰੀ ਪੂਰੀ ਰਿੱਝ ਜਾਂਦੀ ਫੇਰ ਵਿੱਚ ਪਕੌੜੇ ਪਾ ਦਈਦੇ।
ਅੱਛਾ।
ਰਸ ਮੀਸੀ ਜੀ ਨਾਲ ਤਰੀ ਪਾ ਲਈਦੀ।
ਹਾਂਜੀ, ਕਯੋਂਕਿ ਤਰੀ ਜਿਆਦੀ ਵੀ ਨੀ ਓਹਦੇ ਵਿੱਚ ਵਦੀਆ ਲੱਗਦੀ ਫੇਰ ਫੋ ਫੋਕੇ ਜੇ ਲੱਗਦੇ, ਨਾ। ਤੇ ਤਰੀ ਰਾੱਸ ਮਿਸੀ ਜੀ ਹੋਣੀ ਚਾਈਦੀ, ਮੈਂਵੀ ਇਨੀ ਥੋੜੀ ਜੀ ਪਾਈ ਤੇ ਓਹਦਾ ਕਰਕੇ ਬੋਤ ਵਦੀਆ ਟੇਸਟ ਜੇਆ ਆਉਂਦਾ ਫੇਰ, ਇੱਕ ਨਾਲ ਜਦੋਂ ਤੜਕਾ, ਤੜਕਾ ਆਪਾਂ ਭੁੰਨਦੇ ਆ ਨਾ ਜਦੋਂ ਗੰਡੇ, ਗੁੰਡੇ, ਪਯਾਜ ਜੇੜਾ ਵਗੈਰਾ, ਲਸਨ ਵਗੈਰਾ, ਸਾਰਾ ਕੁੱਝ ਆਪਾਂ ਗ੍ਰੈਂਡ ਕਰਕੇ, ਤੇ ਓਨੂੰ ਤੜਕੇ ਨੂੰ ਭੁੰਨਦੇ ਓਦੋਂ, ਮੈਂ ਨਾਲ ਮਲਾਈ ਪਾ ਦੇਂਨੀ
ਅੱਛਾ, ਅੱਛਾ।
'ਚ ਤਿੰਨ-ਚਾਰ ਚਮਚੇ, ਤੇ ਓਹਦੇ ਨਾਲ ਟੇਸਟ ਬੋਤ ਸਵਾਦ ਮਤਲਬ ਸੋਹਣਾ ਆਉਂਦਾ ਜੇ ਜਦੋਂ ਖਾ ਕੇ ਵੇਖੋ ਗਏ ਨਾ
ਨਈ, ਕੋਫਤਯਾਂ ਦੇ ਵਿੱਚ ਪਾਉਣੀ ਮਲਾਈ?
ਨਈ, ਨਈ ਜਦੋਂ ਆਪਾਂ ਤੜਕ ਤੜਕਾ ਭੁੰਨਦੇ ਆ ਨਾ, ਹਾਂਜੀ, ਤੜਕੇ 'ਚ ਪਾ ਦੇਣੀ।
ਹੋਰ ਸਬਜ਼ੀ 'ਚ ਵੀ ਪਾ ਸਕਦੇ, ਕੇ ਕੱਲੇ ਕੋਫਤਿਆ 'ਚ ਈ?
ਨਈ, ਨਈ ਹੋਰ ਵੀ ਜੇੜੀ ਜਿਦਾਂ ਮੰਨ ਲੋ ਤੁਆਡਾ ਜੀ ਕਰਦਾ ਸੁੱਕੀ ਸਬਜ਼ੀ ਜਿੱਦਾਂ ਹੁੰਦੀ ਆ।
ਓਹੀ ਸ਼ਾਈ ਪਨੀਰ 'ਚ ਵੀ, ਤੇ ਓ 'ਚ ਵੀ ਮੈਂ ਪਾ ਦੇਨੀ ਆਂ।
ਅੱਛਾ, ਅੱਛਾ ਠੀਕ ਐ।
ਹਾਂਜੀ।
ਹਾਂ ਏਦਾਂ ਮੋਬਾਇਲਾਂ ਤੇ ਬੜਾ ਕੁੱਝ ਦੱਸਦੇ, ਆ ਪਾਲੋ।
ਹਾਂਜੀ, ਓਹਦੇ ਨਾਲ ਮਤਲਬ ਮਲਾਈ ਦਾ ਜਦੋ ਟੇਰ ਮਲਾਈ ਪਾਈ ਦੀ, ਤੇ ਓਹਦੇ ਨਾਲ ਸਬਜ਼ੀ ਦਾ ਟੇਸਟ ਈ ਚੇਂਜ ਹੋ ਜਾਂਦਾ ਵੀ ਬਉਤ ਸਵਾਦ ਬਣਦੀ ਏ।
ਅੱਛਾ-ਅੱਛਾ
ਹਾਂਜੀ। ਚਲੋ, ਠੀਕ ਐ ਪੈਂਜੀ ਫਿਰ। ਮੈਂ ਵੀ ਖਾਣਾ ਖੁਣਾ ਬਣਾ ਲਾ ਫੇਰ, ਬ ਬੱਚੇ ਆਉਣ ਵਾਲੇ ਸਕੂਲ, ਠੀਕ ਜੀ, ਠੀਕ, ਓਕੇ।